ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਹਾ, ਹਾ, ਹਾ
ਹੋਰ ਖਾਲੀ ਰੋਟੀ।
ਹਾਂ ਰੋਟੀ ਰਾਟੀ ਖਾ ਲਈ ਬਸ ਬੱਦਲ ਆ ਕੇ ਹਨੇਰੀ ਨੂਰੀ ਚਲਾ ਕੇ। ਔ ਤੇ ਬਸ ਚਲੇ ਗਿਆ ਬਸ ਦੋ-ਚਾਰ ਛਿੱਟਾ ਪਾ ਕੇ ਹ-ਹ-ਹ।
ਅੱਛਾ ਦੋ ਚਾਰ ਈ ਪਾਈਆਂ।
ਬਸ ਹਾਂ ਮੋਟੀਆਂ ਮੋਟੀਆਂ।
ਅੱਛਾ।
ਮੋਟੀਆਂ-ਮੋਟੀਆਂ ਛਿੱਟਾਂ ਪਾ ਕੇ ਤੇ ਬਸ ਚਲੇ ਗਏ ਹੁਣ ਗਰਮੀ ਕਰ ਗਿਆ ਏ। ਏਸੀ ਚੱਲ ਗਈ ਹੁਣ।
ਅੱਛਾ ਸਾਡੇ ਤਾਂ ਬਦਲਾਂ ਦਾ ਨਾਮ ਨਿਸ਼ਾਨ ਨਹੀਂ ਆ।
ਓਏ ਤਨੇ ਇੱਧਰ ਆਇਆ। ਦੇਖੋ ਨਾ ਮ ਮੀਂਹ ਹੱਟ ਗਿਆ ਵਾ ਲੇਕਿਨ ਉਹੀ ਜਮੀਨ ਉਮੀਨ ਗਿੱਲੀ ਹੋ ਗਈ ਆ ਬਸ ਮੋ। ਛੋਟੀ ਮੋਟੀ ਛਿੱਟਾ ਪੈ ਕੇ ਬਸ ਹੁ ਮਸ ਬਸ-ਬਸ ਵਹੀ। ਐਵੇਂ ਖਾਲੀ।
ਨੀ-ਨੀ ਉਹ ਠੀਕ ਹੀ ਕਹਿਣ ਡਈ ਸੀ ਅੱਗੇ ਕੁੜੀ ਇੱਕ ਆਉਂਦੀ ਜਿੱਦਾਂ ਡੋਸਾ ਨੀ। ਇਸ ਤਰਾਂ ਬਣਾਈ ਦਾ ਛਿੱਟੇ ਮਾਰ ਕੇ ਉਹੀ ਤਾਂ। ਹਾਂ ਬਸ ਫਰਾਈ ਹੁੰਦੇ ਹੋਣ।
ਹਾਂ ਓਹੀ ਤਾਂ ਹੁਮਸ ਵਾਲੀ ਹੁਣ ਗਰਮੀ ਹੋ ਗਈ ਇੱਕ।
ਓਹੀ ਨਾ ਪਤਾ ਨੀ ਕਿਉਂ ਵੱਧਦਾ ਹੀ ਜਾਦਾ ਸੱਚੀ ਹਾਲਤ ਖਰਾਬ ਹੋਈ ਪਈ ਹੈ ਐਤਕੀ ਤੇ।
ਜੂਨ-ਜੁਲਾਈ ਚ ਤੇ ਹੁਣ ਨੂੰ ਤੇ ਮੀਹਾਂ ਦੀ ਹਨੇਰੀ ਆ ਜਾਣੀ।
ਹਾਂ ਹੋਰ ਕੀ ਵੀਹ ਮਾਰਚ ਝੜੀਆਂ ਲੱਗ ਜਾਂਦੀ। ਕਿਹਾ ਨਹੀਂ ਹਫ਼ਤਾ-ਹਫ਼ਤਾ ਮੀਂਹ ਨੀ ਹਟਣਾ ਦੋ-ਦੋ ਚਾਰ -ਚਾਰ ਦਿਨ ਵਰੀ। ਜਾਣਾ ਲੀੜੇ ਨੀ ਸੁੱਕਣੇ ਕੱਪੜੇ ਆ ਤੇ ਕਿੰਨਾ। ਏ ਹੁੰਦਾ ਤੇ ਪਤਾ ਹੀ ਲੱਗਣ ਦਾ ਬਰਸਾਤਾਂ ਆਈਆਂ।
ਕੀ ਹੋ ਗਿਆ ਪਤਾ ਨੀ ਵਈ ਤੇ ਜਿੱਧਰ ਪੈਂਦਾ ਹੈ ਤੇ। ਫਿਰ ਪੂਰੇ ਹੀ ਸਤਾ ਦਿੰਦਾ ਇੱਕਦਮ।
ਅੱਛਾ।
ਜਿੱਧਰ ਮੀਂਹ ਫਿਰ ਪੈਣ ਲੱਗਦਾ ਵੇਖਦੇ ਨ ਫੇਰ ਇੱਕਦਮ ਬਾੜ ਵਰਗੂ ਆ ਜਾਂਦੀ ਫਿਰ।
ਅਰੇ ਅਸੀਂ ਜਦੋਂ ਉੱਥੇ ਸੀ ਤਾਂ ਉਥੋਂ ਉਦੋਂ ਇੱਧਰ ਇੰਨੇ ਪੈਂਦੇ। ਫੇਰ ਇੰਨੇ ਪੈਂਦੇ ਰਹੇ ਮੀਂਹ ਹੁਣ ਆਏ ਆ ਤੇ ਬਸ ਪੂਰਾ। ਬੰਦ ਹੀ ਹੋ ਗਿਆ ਕੋਈ ਨਾਮ ਨਿਸ਼ਾਨੀ ਨਹੀ। ਤੇ ਛੇਤੀ ਕੋਈ ਪੈ ਜਾਏ ਕਿਤੇ ਐਂ ਗੱਦੇ ਸੇਕ ਮਾਰਨ ਡਏ ਪੈਰਾਂ ਤੋਂ।
ਉਹੀ ਤੇ ਏਸੀ ਵੀ ਕਿੰਨੀ ਦਿਨ ਕਿੰਨੀ ਦੇਰ ਚਲਾਉਗਾ ਆਦਮੀ ਚਲਾਊਗਾ।
ਹਾਂ ਉਹ ਵੀ ਕਿਦਾਂ।
ਚੱਲਣ ਲੱਗ ਜਾਂਦੀ ਹੈ।
ਹਾਂ ਉਹੀ ਤਾਂ। ਫੇਰ ਉਹੀ ਤੇ ਏਸੀ ਤੋਂ ਫਿਰ ਬਾਹਰ ਨਿਕਲੋ ਤੇ ਸੇਕ ਮਾਰਦਾ ਇੰਨੀ ਜ਼ੋਰ ਫਿਰ।
ਉਹੀ ਤੇ।
ਗਰਮ ਹਵਾ ਵੱਜਦੀ ਆ ਓਦਾਂ ਹੀ ਤਾਂ ਬਿਮਾਰ ਹੋਣ ਡਏ ਸਭ ਅੱਗੇ।
ਹਮ ਓਹੀ ਤੇ।
ਹਾਂ।
ਹਮ।
ਹੋਰ ਕੂਲਰ ਅਈ ਤਾਂ ਦਿਨ ਚੱਲ ਕੂਲਰ ਚ ਰਹਿੰਦੇ ਰਾਤ ਨੂੰ ਏ ਸੀ ਚਲਾਈਦਾ।
ਅੱਛਾ, ਸਹੀ ਗੱਲ ਹੈ ਉਹੀ ਤੇ।
ਕੂਲਰ ਰੱਖਿਆ ਬਰਾਂਡੇ ਚ ਤੇ ਚਲੋ ਹਵਾ ਉੱਤੋਂ ਆਉਂਦੀ ਰਹਿੰਦੀ ਸਿੱਧੇ-ਸਿੱਧੇ ਪੈ ਜਾਂਦੇ ਆ। ਚਾਰ-ਚਾਰ ਦਿਨ ਬੈਠੇ ਰਹੋ ਥੱਲੇ ਹੀ ਪਏ ਹੋਏ ਲੰਮੇ।
ਟਾਈਲਾਂ, ਠੰਡੀਆਂ ਲੱਗਦੀਆਂ ਨਾ।
ਮੇਲਾ ਲੱਗਿਆ ਹੋਇਆ ਵਾ, ਡਿਜ਼ਨੀਲੈਂਡ ਦਾ ਤੇ ਉਹੀ ਬੱਚੇ ਕਹਿੰਦੇ। ਤੇ ਉਹ ਮੀਂਹ ਆ ਕੇ ਹਟ ਗਿਆ, ਤੇ ਗਰਮੀ ਏ ਨੀ।
ਹਾਂ।
ਮੱਸ ਵਾਲੀ ਇੱਕਦਮ, ਬਸ ਦੋ ਦਿਨ ਹੈਗਾ ਏ। ਡੇਢ ਮਹੀਨਾ ਹੋ ਗਿਆ ਲੱਗੇ ਨੂੰ, ਅਪ੍ਰੈਲ ਤੋਂ ਲੱਗਿਆ ਸੀ ਸੱਚ।
ਇਹ ਚ
ਮੇਲਾ ਡਿਜ਼ਨੀਲੈਂਡ ਵਾਲਾ
ਡੇਢ ਮਹੀਨਾ ਚੱਲਿਆ।
ਲੇ ਅਪ੍ਰੈਲ, ਮਈ, ਜੂਨ, ਸੋਚੋ ਤਿੰਨ ਮਹੀਨੇ। ਅਪ੍ਰੈਲ ਤੋਂ ਲੱਗਿਆ ਸੀ।
ਉਹੀ ਨਾ, ਮੈਂ ਹਸਪਤਾਲ ਜਾਂਦੀ ਰਹੀ, ਨਾ ਵੇਖਿਆ ਹੀ ਉੱਥੇ ਲੱਗਾ ਹੋਇਆ, ਪਰ ਗਏ ਕੋਈ ਨੀ। ਕੀ ਕਰਨਾ ਜਾ ਕੇ, ਬੱਚੇ ਗਰਮੀ ਇਨੀ ਸੀ ਉਦੋਂ ਵੀ ਉੱਥੇ ਮੈਂ ਕਿਹਾ, ਚਲੋ ਕੋਈ ਹੈ ਵੀ ਨਹੀਂ ਸੀ ਨਾ।
ਆਹ ਮਹਿੰਗਾ ਵੀ ਬੜਾ ਹੀ ਆ, ਪੰਜੀ ਰੁਪਏ ਤੇ ਇੱਕ ਦਿਨ ਦੀ ਖਾਲੀ ਪੰਜੀ ਰੁਪਏ, ਟਿਕਟ ਕਰਤੀ ਵੜਨ ਦੀ।
ਅੱਛਾ।
ਲਓ ਹੁਣ ਨਾ, ਲਓ ਪੰਜੀ ਰੁਪਏ ਟਿਕਟ।
ਲੈ ਨਹੀਂ ਤਾਂ, ਫ੍ਰਰੀ ਹੁੰਦਾ ਸੀ ਪਹਿਲੋਂ ਅੰਦਰ ਜਾਣ ਦੀ ਕੋਈ ਟਿਕਟ, ਨਹੀਂ ਹੁੰਦੀ ਸੀ।
ਫਿਰ ਵਿੱਚ ਜਿਹਾ, ਪੰਜ ਰੁਪਏ ਦਸ ਰੁਪਇਆ ਹੋਇਆ ਸੀ।
ਹਾਂ ਜਦੋਂ ਇੱਧਰ, ਗੋਲਮੁਰੀ ਵੱਲ ਆਉਂਦਾ ਹੁੰਦਾ ਸੀ।
ਤੇ ਹੁਣ ਤੇ, ਇਕਦਮ ਪੂਰਾ ਸਿੱਧਾ ਹੀ ਪੰਜੀ ਰੁਪਏ, ਕਰ ਵਧੀਆ।
ਉਹੀ ਨਾ, ਮਹਿੰਗਾਈ ਦੇ ਹਿਸਾਬ ਨਾਲ, ਉਹ ਵੀ ਵਧਾਈ ਜਾਂਦੇ ਰੇਟ।
ਉਹੀ ਤਾਂ, ਉੱਦੇ ਦਿਣ ਉੱਚੇ ਭਰਾ ਕੇ ਲਿਆਈ ਸਕੂਟੀ ਚ ਚਾਰ ਸੌ ਵੀਹ ਰੁਪਏ ਦਾ, ਪਿਆ ਫੁੱਲ ਟੈਂਕੀ ਕਿੱਥੇ ਤਿੰਨ ਸੌ ਵੀਹ ਦੀ, ਤਿੰਨ ਸੌ ਕੁਛ ਦੀ ਪੈਂਦੀ ਹੁੰਦੀ ਸੀ ਆਹ ਜਿਹੜਾ ਵਧੀਆ ਆ ਉਹਦੇ ਚ ਸਿੱਧਾ ਹੀ ਮੈਂ ਪੰਜ ਸੌ ਦਾ ਨੋਟ ਲੈ ਗਈ, ਖਾਲੀ ਅੱਸੀ ਰੁਪਏ ਵਾਪਸ ਆਈ। ਉਹ ਵੀ, ਬੱਚਿਆਂ ਦੇ ਖਿੱਚ ਲਿਆਉਂਦੇ। ਸਾਡੇ ਇਹਨਾਂ ਨੇ ਗੇਰੇ ਉਹਨੇ ਦੱਸ ਲੈ ਲਏ ਉਹਨੇ ਦੱਸ ਲੈ ਲਏ ਚਲੋ।
ਹਾਂ ਉਹ ਤੇ ਹੈ ਹੀ ਆ, ਅਰੇ ਅਸੀਂ ਉੱਥੇ ਗਏ। ਤੇ ਉਹਨਾਂ ਦਾ ਵੀ, ਏਹੀ ਹੱਲ ਦਸ ਰੁਪਏ ਹੈਗੇ ਬਸ ਰੁਪਏ ਹੈਗੇ ਬਸ ਉਹ ਲੈ ਕੇ ਭੱਜ ਜਾਂਦੀ ਆ। ਤੇ ਰੀਤ ਵੀ, ਇਸਏਤਰੀ ਕਰਦੀ ਰਹੀ ਆ।
ਡੇਲੀ ਦਾ ਹੀ, ਇਹਨਾਂ ਦਾ ਕੰਮ ਆ, ਦਸ -ਵੀਹ ਦਸ -ਵੀਹ ਇਹਨਾਂ ਦਾ ਕੁਛ ਜੋ ਸਵੇਰ ਹੁੰਦੀ ਬਸ।
ਹਾਂ ਚਾਲੂ ਹੀ, ਰਹਿੰਦੇ ਉਹੀ ਆ ਗਲੇ ਖਰਾਬ ਆ, ਫੇਿਰ ਉਹੀ ਮਨਾ ਕੀਤਾ ਕਹਿੰਦੀ, ਨਾ ਖਾ ਬਾਹਰ ਫਿਰ ਵੀ, ਕੁਰਕੁਰੇ ਖਾਾਲਾ ਤੇ ਕਹਿੰਦੇ ਗਾਲ ਤੇ ਅਗੇ ਤੇਰਾ, ਛਾਲਿਆ ਨਾਲ ਭਰਿਆ ਪਿਆ ਤੇ, ਕੁਰ -ਕਰਰੇ ਲੰਘਣੇ ਕਿਤੇ
ਹਮ, ਠੰਡਾ ਕੁਰਕਰੇ ਐਦਕੀ ਉੱਥੇ ਉੱਧਰ ਗਏ ਸੀ, ਗੁਹਾਟੀ ਵੱਲ ਤੇ ਪੈਪਸੀ ਨਈ ਹੁੰਦੇ ਠੰਡੇ ਉਹ ਲੋਡ, ਕੀਤੀ ਸੀ ਗੱਡੀ ਚ
ਕੀ ਚ
ਸਪਰਾਾਈਟ, ਨਹੀਂ ਹੁੰਦੇ ਸਪ੍ਰਈਟ ਉਹ ਲੋਡ, ਹੋਏ ਸੀ ਗੱਡੀ ਚ ਤੇ ਉਹ ਲੋੜ ਹੈ, ਥੋੜਾ ਉਹ ਥੋੜੇ ਟਾਈਟ ਬੰਨ ਦਿੱਤਾ ਤੇ, ਬੋਤਲਾਂ ਫਟ ਗਈਆਂ ਵੱਡੀਆਂ ਵਾਲੀਆਂ। ਉਹੀ ਫੇਰ, ਦੂਸਰੀਆਂ ਬੋਤਲਾਂ ਚ ਪਾ ਕੇ, ਲੇਕਿਨ ਉਹੀ ਫਿਰ ਗੈਸ ਉੱਡ ਗਿਆ।
ਅੱਛਾ ਹਾਂ, ਤੇ ਖੁੱਲ ਗਈਆਂ ਨਾ ਹਾਂ। ਉਹ ਤੇ ਥੋੜੀ ਦੇਰ, ਖੁੱਲਾ ਰਹਿ ਜਾਏ ਤੇ ਵੇਖਿਆ ਨਈ, ਪਾਣੀ ਜਾ ਲੱਗਣ ਲਗ ਪੈਦਾ ਫਿਰ
ਹੂ ਹੂ
ਹਾਂ, ਪਾਣੀ ਬਣ ਜਾਂਦਾ।
ਪਾਣੀ ਬਣ ਗਿਆ ਪੂਰਾ, ਮੈਂ ਕਿਹਾ, ਬੱਚੇ ਉਹੀ ਪੀ ਜਾਣਦੇ ਉਹਨਾ ਨੂੰ ਉਹੀ ਸਵਾਦ ਲੱਗਣ ਡਿਆ।
ਓ ਤੇ ਓਨਾਂ ਨੂੰ ਏ ਸਪਰਾਈਟ ਤੇ ਹੈਗਾ ਭਾਵੇਂ, ਅਸਰ ਹੈਗਾ ਨੀ ਹੈਗਾ।
ਓਨਾਂ ਨੂੰ ਸੂਝਦਾ ਵੀ ਆਦਤ ਹੋਈ ਐ, ਕਾੱਢ-ਕਾੱਢ ਕੇ ਫਰਿੱਜ ਰੈਨ ਨੀ ਦਿੰਦੇ ਬੋਤਲਾਂ।
ਹਾਂ, ਬੱਚੇਆਂ ਵਾਲੇ ਘਾਰ ਦੀ ਚੀਜ ਐ, ਓ ਤੇ ਖਾ ਪੀ ਕੇ ਸਗੋਂ ਚੰਗਾ, ਖਤਮ ਕਾਰ ਦਿੰਦੇ।
ਓ ਤੇ ਕੁੱਛ ਵੀ ਨੀ ਬਿਸਕਿਟ ਚਨਾਚੁਰ ਵੀ ਨੀ ਰੈਨ ਦਿੰਦੇ। ਜਦੋਂ ਫੇਰ, ਫੇਰ ਭਜਣਾ ਪੈਂਦਾ ਫੇਰ। ਫੇਰ ਭੱਜਣਾ ਪੈਂਦਾ ਚਲੋ, ਹੁਣ ਸਗੋਂ ਖਾਣ ਵਾਲਾ ਕੋਈ ਨੀ।
ਹਾਂ ਹੁਣ ਖਾਣ ਵਾਲਾ ਕੋਈ ਨੀ, ਓਈ ਤੇ ਪੇਆ ਤੇ ਪੇਆ ਈ ਆ, ਕੋਈ ਪ੍ਰੌਣਾ ਆਏਆ ਤੇ ਪੈਕੇਟ ਖੋਲਿਆ, ਤੇ ਓ ਚੋਂ ਜੇੜੇ ਬਚੇ ਚੱਲ ਫੇਰ ਚਾਅ ਨਾਲ, ਚੱਲ ਹੁਣ ਸਲਾਬੇ ਜਾਣੇ। ਖਾਲੋ ਨੀ ਤੇ ਓਦਾਂ ਨੀ ਬਾਂਦ ਦੇ ਪੈਕੇਟ ਈ ਪਏ ਰੈਂਦੇ।
ਓਈ ਤੇ, ਓ ਲੇਆਏ ਸੀ ਨਾਲ ਚਾਅਪੱਤੀ ਲਿਆਏ ਓਦੱਰ ਗਏ ਸੀ ਹਾਂ, ਫੇਰ
ਪਿਓਰ ਵਾਲੀ ਮਿਲੀ ਯਾਣੀ।
ਹਾਂ। ਓਈ ਤੇ, ਓਈ ਤੇ ਸਬ ਬੋਲ ਰੇ, ਹਾਏ ਸਾਨੂੰ ਬੋਲ ਦਿੰਦੇ ਅਸੀ ਫੋਨ ਮ ਮਨੇ ਪੈਸੇ ਪਾ ਦਿੰਦੇ ਮ, ਮਿਨੂੰ ਵੀ ਨੀ ਬੋਲੇਆ ਨਾ ਇਨਾਂ ਨੇ, ਮਿਨੂੰ ਵੀ ਨੀ ਬੋਲੇਆ ਕਿ ਚਾਅਪਤ ਤੀ ਲਈ ਕਿ ਨਹੀ ਲਈ, ਮੈਨੂੰ ਵੀ ਨੀ ਪਤਾ ਸੀ, ਓ ਜਦੋਂ ਲੈਨੂ ਓਥੋਂ ਨਿਕਲ ਗਏ ਜਦੋਂ ਇਦੱਰ ਲੌਨ ਲਾੱਗ ਗੇ, ਫੇਰ ਕੈਂਦੇ ਚਾਅ- ਪੱਤੀ ਲਈ ਏ। ਕਿਲੋ ਮੈਂ ਕੇਆ ਏ ਸਬ ਬੋਲਨ ਡਏ ਸੀ ਚਾਅ ਪੱਤੀ ਬਾਰੇ, ਮੈਂ ਵੀ ਨੀ ਧੇਆਨ ਦਿੱਤਾ। ਬਾਚੇ ਹੁਨ ਬੋਲਨ ਡਏ, ਸਾਨੂੰ ਵੀ ਲੇਆ ਦਿੰਦੇ ਓਧੱਰ ਦੀ ਤੇ ਬੜੀ ਪਿਓਰ ਦੀ ਦਿੰਦੀ ਆ ਨਾ, ਵਦੀਆ ਵਾਲੀ ਹੂੰਦੀ ਆ, ਓ ਇਥੇ ਦੇਕ ਓਈ ਮੈਂ ਚੱਲ ਓਦੇ ਵਿੱਚੋ ਈ ਹੁਣ ਥੋੜਾ-ਥੋੜਾ ਸਵਾਦ ਵੇਖ ਲੋ। ਸਾਰੇ ਹੁਣ ਪ੍ਰਸਾਦ ਵਾ ਵਈ-ਵਈ। ਕਰੂੰਗੀ ਹੁਣ ਓਈ ਏਕ-ਏਕ ਕੋਲੀ ਛੋਟੀ ਵਾਲੀ ਓਈ ਦਊਂਗੀ। ਚੱਲ ਦੋ ਜੋ, ਦੋ-ਤੇਨ ਵਾਰ ਵੀ ਬੜੂਗੀ ਕਿਸੇ ਦੀ ਤੇ।
ਹਾਂ। ਟੇਸਟ ਤੇ ਵੇਖ ਲੋ ਮਤਲਬ ਓਥੋ ਦੀ ਚਾਅ-ਪੱਤੀ ਦਾ, ਫੇਰ ਚਲੋ ਦੋਬਾਰਾ ਕਦੀ
ਹਾਂ, ਵਈ-ਵਈ ਓਈ ਮੈਂ ਖੇ ਚੱਲ ਆ ਏਕ ਜਣਾ ਗੇਆ ਸੀ ਤੇ ਉਨੇ ਲੇਆ ਕੇ ਦਿੱਤੇਸ ਓਦੇ ਕੋ, ਉਦੋਂ ਸੌ ਰੁਪਏ ਸੀ ਕਿਲੋ। ਸਗੋਂ ਕਿੱਲੋ-ਕਿੱਲੋ ਮੰਗਾਈ ਸੀ ਅਸੀ, ਹੁਣ ਸਗੋਂ ਢਾਈ ਸੌ ਰੁਪਏ ਹੋਗੀ, ਹਾ। ਵਾੱਧ ਗੀ, ਹੂੰ ਏ ਕਿ ਸਵਾਦ ਏਂਦੀ ਇੱਥੇ ਤੇ ਢਾਈ ਸੌ ਦੀ ਮੈਨ ਲਗਦਾ ਪਾਈਆ ਈ ਮਿਲਦੀ ਏ, ਇਕ ਪਾ ਨਾ ਕਿੰਨੀ ਮਿਲਦੀ ਏ ਲੈਦੈ
ਪਤਾ ਨੀ ਇਧੱਰ ਮੈਨੂੰ ਵੀ ਰੇਟ-ਰੂਟ ਪੁੱਛੇਆ ਨੀ ਮੰਵੀ, ਮੈਨੂੰ ਵੀ ਪਤਾ ਨੀ ਏਨਾ, ਚੀਜ ਲੇਆਤੀ ਤੇ ਪਾਲੀ ਡੱਬੇਆਂ ਚ ਤੇ ਬਾਲੀ ਚ ਕਦੀ ਨਾ ਚੀਨੀ ਦਾ ਈ ਪਤਾ ਰੇਟ, ਤੇ ਨਾ ਮੈਨੂੰ ਪੱਤੀ ਦਾ
ਕਾਲੀਨ ਵੀ ਵਧੀਆ ਵਾ, ਪੂਰਾ ਸ਼ਨੀਲ ਦਾ ਵਾ ਉਪਰੋਂ, ਪੂਰਾ ਸ਼ਨੀਲ ਮੋਟਾੱ ਟੀ ਸ਼ਨੀਲ, ਥੱਲੇ ਕੰਬਲ ਨੀ ਹੁੰਦਾ ਜੇੜਾ ਕੰਬਲ
ਹਾਂ, ਹਾਂ।
ਲੱਗੇਆ ਵਾ ਥੱਲੇ।
ਅੱਛਾ।
ਪਤਾ ਨੀ ਠੰਡਾ ਚ ਲੈਣ ਵਾਲਾ ਵਾ, ਨਾ ਕੀ ਪਤਾ ਨੀ।
ਹਾਂ ਠੰਢਾ ਵਾਲਾ ਹੀ ਹੋਣਾ ਵਾ, ਵਿਛੌਣ ਵਾਸਤੇ ਠੰਡਾ ਚ ਥੱਲੇ ਵਿਛਾਉਂਦੇ ਨਾ। ਸਾਡੇ ਆਪ ਹੈਗਾ ਇੱਕ ਬੋਤ ਵੱਡਾ ਵਾ, ਤੇ ਕ ਮਿਨੂੰ ਹੋਣ ਮਿਲ ਗੇਆ ਉਥੋਂ ਵੀ ਲਾਸਟ ਬੂਰੋਂ, ਸਾਡੀ ਨਣਾਨ ਨੇ ਬਨਾਏਆ ਹੋਏਆ ਸੀ ਉਨੇ ਵਾਵਾ ਦੋ-ਤਿੰਨ ਬਣਾਏ, ਏਕੱ ਦਿੱਤਾ ਗਿਫਟ ਸਾਨੂੰ। ਅੱਛਾ, ਉਸ ਤੇ ਮਿਲੇਆ। ਉਹੀ ਫਿਰ ਰੱਖਦਾ ਮੈਂ ਕਿਹਾ ਚਲੋ ਬਾਦ ਚ ਕੰਮ ਆਏਗਾ। ਹਾਂ ਮੈਂ ਉਹੀ ਨਾ ਸਾਡੇ। ਗਲੀਚਾ ਵੀ ਹੈਗਾ ਬਹੁਤ ਵੱਡਾ ਪਰ ਧੋਣਾ ਮੁਸ਼ਕਲ। ਪਿਲੋ ਤੇ ਮੈਂ ਵਿਛਾਉਂਦੀ ਨੀ ਉਹ ਇੰਨਾ ਵੱਡਾ ਕਿ ਪੂਰਾ ਕਮਰੇ ਚ। ਆਜੂਗਾ ਜਿੱਦਾਂ ਤੁਹਾਡਾ ਕਮਰਾ ਨਾ ਪੂਰੇ ਕਮਰੇ ਚ ਇੰਨਾ ਵੱਡਾ ਉਹ ਤੇ ਫਿਰ ਧੋਣਾ ਮੁਸ਼ਕਿਲ ਹੋ ਜਾਂਦਾ ਚੁਕ। ਕਹਿ ਨੀ ਜਾਂਦਾ ਭਾਰਾ ਏਡਾ ਉਹ ਮੈਂ ਵਿਛਾਉਂਦੀ ਨੀ ਆ। ਤੇ ਉਹ ਮੇਰੀ ਭਰਜਾਈ ਮੰਗ ਲੂਗੀ ਸਗੋਂ ਪ੍ਰਾਹੁਣੇ ਪਰੁਣੇ ਆਉਣੇ ਉਹ ਆਖੋ ਦੇ ਦੇਗਲੀਚਾ ਮੈਂ ਵਿਛਾਉਣਾ। ਹਾਂ ਫਿਰ ਧੋ ਕੇ ਤੇ ਫੇਰ ਦੇ ਦੂਗੀ ਮੈਨੂੰ। ਬਸ ਤੁਸੀ ਆਂਲੜਾ ਫਿਰ ਵਿਆਹ ਚ ਤੀਦ ਵਿਆਹ ਤੇ ਵੀ ਵਿਛਿਆ ਰਿਹਾ ਉੱਥੇ ਹੀ।
ਅੱਛਾ
ਪ੍ਰੋਗਰਾਮ ਸਭ ਚੱਲਦੇ ਹੀ ਰਹੇ ਉਦੋਂ ਹੀ। ਤਾਂ ਵਿਚਾਰੇ ਫਿਰ ਵਿਆਹ ਤੋਂ ਬਾਅਦ ਧੋ ਕੇ ਹਾਂ ਠੰਡ ਚ ਠੀਕ। ਜਿੱਦਾਂ ਟੈਲਾਂ ਠਰ ਜਾਂਦੀਆਂ ਨਾ। ਤੁਰਨ ਫਿਰਨ ਨੂੰ ਵਾਵਾ ਆਰਾਮ ਦਿੰਦਾ ਬਹਿ ਜਾਓ ਭਾਵੇਂ ਓਦਾਂ ਹੀ।
ਸਹੀ ਗੱਲ ਹੈ।
ਹਾਂ ਉਦੋਂ ਤੇ ਚਲੋ ਓਨਾ ਝਾੜੂ ਪੋਚਾ ਵੀ ਘੱਟ। ਹੁੰਦਾ ਠੰਡ ਚ ਤੇ ਝਾੜੂ ਉੱਤੋਂ ਦੀ ਮਾਰਤਾ ਤੇ ਬੈ ਜਾਓ। ਰਮਾਣ ਨਾਲ ਚਲੋ।
ਹਾਂ ਉਹ ਮੇਰੀ ਸਹੇਲੀ ਦੀ ਵੀ ਟਿਕਟ ਹੋਈ ਉਹਦੀ ਵੀ ਇੱਕ ਤਰੀਕ ਦੀ ਹੋਈ ਆ ਇੱਕ ਦੀ। ਹੋਈ ਆ ਚਾਰ ਨੂੰ ਭੋਗ ਆ। ਮੈਨੂੰ ਲੱਗਦਾ ਪੰਜ ਛੇ ਤੇ ਸੱਤ ਨੂੰ ਲੱਗਦਾ ਬੈਠੂਗੀ ਉੱਧਰੋਂ ਲੱਗਦਾ। ਸੱਤ ਤੇ ਅੱਠ। ਗਰਮੀ ਉਹਦੇ ਬੱਚੇ ਤੇ ਇਕ ਦਮ ਨੀ ਰਹਿੰਦੇ ਬਾਪ ਰੇ ਬਾਪ।
ਉਹੀ ਨਾ।
ਤੇ ਇੱਕ ਮਿੰਟ ਨੀ ਏਸੀ ਬੰਦ ਕਰਦੇ ਦੋਨੋ ਹੀ ਕਮਰਿਆਂ ਚ ਏਸੀ ਇੱਧਰ ਨਹੀਂ ਤੇ। ਉੱਧਰ ਸਹੀ ਉਹੀ ਤੇੇ ਕਹਿ ਰਹੀ। ਇੰਨੀ ਗਰਮੀ ਚ ਉਹੀ ਤੇ ਕਹਿਣ ਡੀ ਨਾਲੇ ਕਰਵਾ ਹੁਣ ਨੀ ਡਈਆਂ ਨਾ ਕਹਿਣ ਡੀ ਸੀ ਸੋਚਣ ਡੀ ਸੀ ਨਾਲ ਹੀ ਜਿੱਦਾਂ। ਰਿਟਰਨ ਨਹੀਂ ਹੈਗੇ ਵੱਡੇ ਡੱਬੇ ਵਿੱਚ। ਵੱਡੇ ਡੱਬੇ ਚ ਹੈ ਉਹਨੂੰ ਮਿਲ ਮਿਲਜੂਗੀ ਜਾ। ਤੇ ਕਹਿਣ ਡਈ ਸੀ ਨਹੀਂ ਤੇ ਇਕੱਠੇ। ਠੀਕ ਤੇ ਕਰਵਾ ਲੈਂਦੇ ਰਿਟਰਨ ਵੀ ਲੇਕਿਨ ਅਜੇ ਨਾ ਟਿਕਟਾ ਏਨੀਆਂ ਹੋਣ ਨੀ ਦਈਆਂ।
ਅਰੇ ਬੜੀ ਮੁਸ਼ਕਿਲ ਨਾਲ ਮਿਲਦੀਆਂ ਨੀ ਆ ਸਾਨੂੰ ਆਪ ਉਹੀ। ਤੇ ਲਈਆਂ ਟਿਕਟਾਂ ਇਕ ਵਿਚਕਾਰਲੀ ਤੇ ਇਕ ਤੀਹ ਤੋਂ ਉੱਤੇ ਵਾਲੀ ਦੇ। ਤੀਹ ਹੁਣ ਚੜ੍ਹੇ ਕਿੱਦਾਂ ਨਾ ਉਹਨਾਂ ਕੋਲ ਚੜਿਆ ਜਾਂਦਾ ਨਾ ਮੇਰੇ ਕੋ। ਇੰਨੀ ਮੁਸ਼ਕਿਲ ਫੇਰ ਚੱਲ ਕੇ ਇਕ ਮੁੰਡਾ, ਨਈ ਹਾਂ ਇਹ। ਠੀਕ ਮਿਲ ਗਿਆ ਸੀ ਤੇ ਉਹਨੂੰ ਫੇਰ ਅੱਧੇ ਰਾਹ ਤੱਕ ਆਏ ਤੇ ਫੇਰ। ਤੇ ਦੂਸਰੇ ਜਾਣੇ ਜਦੋਂ ਚੜੇ ਤੇ ਉਹ ਕਹਿੰਦਾ ਕਿ ਲੇਡੀਸ ਆ ਕਹਿੰਦਾ ਉਹ ਵੀ ਨੀ ਚੜ ਪਾਊਗੀ। ਬੱਚਾ ਵਾਂ ਨਾਲ ਕਹਿੰਦਾ। ਫੇਰ ਉਹ ਤੇ ਸੀਟ ਤੇ ਕਿੱਦਾਂ ਸੋਊ। ਫੇਰ ਇਹ ਕਹਦੇ ਕੋਈ ਨੀ ਮੈਂ ਔਖਾ ਸੌਖਾ ਫੇਰ ਚੜ ਜਾਨਾ ਹੋਰ ਕੀ ਆ। ਫੇਰ ਚੜ ਗਏ। ਤੇ ਕਹਿੰਦੇ ਵੇਖੀ ਜਾਓ ਫੇਰ ਵੇਖਿਆ ਜਦੋਂ ਉਤਰੇ ਰਾਸਤੇ ਚ ਖਾਲੀ ਹੋਈ ਟ੍ਰੇਨ ਤੇ ਫੇਰ ਥੱਲੇ ਆ ਕੇ ਪਏ ਤੇ ਉ ਤੇ ਕਹਿੰਦੇ ਕਿ ਮੈਨੂੰ ਤੇ ਉਹ ਏਸੀ ਦੇ ਚਲਦੇ ਠੰਢ ਲੱਗਣ ਲੱਗ ਗਈ। ਕਾਂਬਾਂ ਛਿੜ ਗਿਆ ਪੂਰਾ।
ਨਾਲੇ।
ਸਾਹਮਣੇ ਭੱਜਦੀ ਨਾ ਹਵਾ ਉਹ ਸ਼ੁਗਰ ਕਰਕੇ। ਸਰੀਰ ਕਮਜ਼ੋਰ ਆ ਤੇ ਉਹ ਫਿਰ ਠੰਢ ਲੱਗਣ ਲੱਗ ਗਈ ਬਹੁਤ ਫਟਾਫਟ ਉੱਤਰੇ। ਥੱਲੇ ਤੇ ਫੇਰ ਕਹਿੰਦੇ ਵੇਖਲੋ ਕੰਮ ਇਨਾਦੇ ਸ਼ੂਗਰ ਪੇਸ਼ੈਂਟ ਆ ਪਤਾ ਵੀ ਆ ਉਮਰ ਇੰਨੀ। ਲਿਖੀ ਸੱਠ ਸਾਲ। ਤੇ ਤਾਵੀ ਤੇਤੀ ਉਤ।
ਸਈ ਗੱਲ ਹੈ ਹਿਸਾਬ ਨਾਲ ਛੱਡਣਾ ਚਾਹੀਦਾ ਵਾ।
ਓਈ ਨਾ ਥੋੜ੍ਹਾ ਉਹਨਾਂ ਨੂੰ ਵੀ ਤਾਂ ਸੋਚਣਾ ਚਾਹੀਦਾ ਐ ਮੁੜ ਕੇ ਪੂਜਾ ਦਾ ਘਰਵਾਲਾ ਕਰੇ ਐਕ ਕੇਹ ਦਿੱਤਾ ਔ ਮੁੜ ਕੇ, ਓਦੇ ਤੇ ਔਖੇ ਹੋਣ ਕੀ ਗ਼ਲਤ ਕਰਾਤੀ?
ਲੇਕਿਨ ਓ ਵੀ ਕੀ ਕਰੇ, ਹੈ ਨਾ, ਜੇ ਜੀ ਜਿੱਦ ਮਿਲ ਜਾਂਦੀ ਏ ਨਾ ਸੀਟ ਜੇੜ੍ਹੀ ਖਾਲੀ ਹੋਵੇ, ਹਾਂ।
ਤਿਸੀ ਓ, ਫਿਰ ਓਦੇ ਉਨ੍ਹਾਂ ਦੇ ਚਾਚ ਕੈੜੇ ਮੁੰਡੇ ਨਾਲ ਗੱਲ ਗੁਲ ਕਰਾਈ ਟੀਟੀ ਆਈ ਨਾਲ ਗੱਲ ਕਰ ਲੀ ਓ ਕੈਂਦਾ ਹਾਂ-ਹਾਂ ਬੋਲਿਆ ਹੋਇਆ ਵਾ। ਤਾਈਂ ਸੋਚਿਆ ਦੇ ਦੇਣਗੇ ਸੀਟ। ਓਹ, ਵੇਖਣ ਡੇ ਤੇ ਓ, ਪਹਿਲੋਂ ਦੀਆਂ ਈ ਫਿਰ ਬੁੱਕ ਹੋਣੀਆਂ ਨਾ ਤਾਇਓ ਦਿਨ।
ਆ ਵਈ-ਵਈ, ਇਸੇ ਲਈ ਹੋਈ ਹੋ ਸਕਦਾ।
ਫਿਰ ਥੋੜੀ ਅਗਲਾ ਮਨਾਉ, ਐ ਤੋ ਕੁੜੀ ਚੰਗੀ, ਤੇ ਓ ਵੀ ਕੈਂਦੀ ਆਂਟੀ ਕੋਈ ਨੀ ਤੁਸੀਂ ਥੱਲੇ ਸੌ ਜਾਓ ਤੇ ਮੈਂ ਓ ਤੇ ਤਾਅੜੀ ਵਿਚ ਵਾਲੀ ਸੀਟ ਤੇ ਮੈਂ ਪੈ ਜਾਊਗੀ। ਮੈਂ ਠੀਕ ਕਿਆ, ਤੇ ਓਹ ਵੀ ਵਿਚਾਰੀ ਨਰਸ ਸੀ ਰਾਏਗੜ੍ਹ ਦੀ।
ਅੱਛਾ-ਅੱਛਾ
ਮੈਂ ਓਥੋਂ ਦੀ ਚੜੀ, ਹਾਂ ਤੇ ਫਿਰ ਓਨੇ ਵਾਵਾ ਬਦਲੀ ਕਰਾਲੀ। ਹਾਂ, ਠੀਕ ਏ ਚੰਗਾ, ਹਾਂ ਠੀਕ।